ਹਾਂਜੀ ਹਾਂਜੀ। ਸਤ ਸ੍ਰੀ ਕਾਲ ਜੀ, ਕੀ ਹਾਲ ਏ ਵਾਸ ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਮੈਂ ਬੜੇ ਦਿਨਾਂ ਤੋਂ ਤੁਹਾਨੂੰ ਯਾਦ ਕਰਦੀ ਪੀ ਸੀ ਮੈਂ ਕਿਆ ਚਲੋ ਭੈਣ ਜੀ ਨੂੰ ਫੋਨ ਲਾਈਏ। ਅਸ ਟਾਈਮ ਈ ਨੀ ਲੱਗਦਾ ਤਾਨੂੰ ਪਤਾ ਬੱਚੇ ਘਰ ਨੇ, ਬੜੀ ਸ਼ਰਾਰਤਾਂ ਤੰਗ ਇਨਾ ਕਰਦੇ ਨੇ। ਤੇ ਮੈਂ ਕਿਆ ਚਲੋ ਬੜੇ ਦਿਨ ਹੋਗੇ ਨੇ ਭੈਣ ਜੀ ਨੂੰ ਫੋਨ ਨੀ ਕੀਤਾ। ਤੇ ਮੈਂ ਤਵਾਨੂੰ ਪੁੱਛਣਾ ਸੀਗਾ ਤੁਸੀਂ ਔ ਔਸ ਦੇਨ ਤੁਵਾਡੀ ਫੋਟੋ ਵੇਖੀ ਉਹਨੇ ਸੂਟ ਪਾਇਆ ਦਾ ਸੀ ਬੜਾ ਹੀ ਸੋਣਾ ਮੈਨੂੰ ਲੱਗਾ।
ਅੱਛਾ ਅੱਛਾ ਅੱਛਾ ਅੱਛਾ ਅੱਛਾ, ਔ ਅ ਹਾਂ ਆਹੋ ਮੈਂ ਔਨਲਾਈਨ ਔਨਲਾਈਨ ਮ
ਅੱਛਾ ਅੱਛਾ, ਹਾਂ ਅੱਜ ਕੱਲ ਔਨਲਾਈਨ ਦਾ ਬੜਾ ਹੈਗਾ ਮੈਂ ਕਿਆ ਚਲੋ ਔਨਲਾਈਨ ਮੈਂ ਵੀ ਪੁਛ ਛਾ ਕਿ ਔਨਲਾਈਨ ਕੱਪੜਾ ਠੀਕ ਆਂਦਾ ਕਿ ਨਹੀਂ ਜਿਹੋ ਜੀ ਕੁਆਲਿਟੀ ਵਿਖਾਂਦੇ ਓਦਾਂ ਦੀ ਕੁਆਲਟ ਟੀ ਮਿਲਦੀ ਐ ਕਿ ਨਹੀਂ ਮਿਲਦੀ ਮੈਨੂੰ ਦੱਸੋ?
ਨਈ ਨਈ, ਬੌਤ ਵਧੀਆ ਆਂਦੀ ਏ। ਐ ਐਸੀ ਗੱਲ ਨੀ ਐ। ਔਨਲਾਈਨ ਕੁਆਲਿਟੀ ਤਾਂ ਬੌਤ ਅਛ ਅੱਛੀ ਹੁੰਦੀ ਏ। ਐ ਹੁੰਦਾ ਆਪਣੇ ਮਨ ਵਿਚੋਂ ਕਈਆਂ ਨੂੰ ਔ ਹੁੰਦੈ ਥੋੜਾ ਜਾ ਬਈ ਪਤਾ ਨੀ ਕਿਹੋ ਜਾ ਕੱਪੜਾ ਹੈਏਗਾ ਇਨਾਂ ਦਾ। ਵਰਕ ਜਿਵੇਂ ਲਿਖ ਐ ਉੱਤੇ ਦੱਸਿਆਂ ਉਵੇਂ ਈ ਹੋਏ ਓਈਓ। ਨਹੀਂ। ਪਰ ਠੀਕ ਹੁੰਦੈ ਵਧੀਆ ਹੁੰਦੈ ਵੇਖ ਵੇਖੋ ਬਈ ਇਨੇ ਕਵ ਇੰਨੀ ਵਾਰ ਤਾਂ ਪੈਣੇ ਨੀ ਹੁੰਦੇ ਕੱਪੜੇ ਦੋ ਚਾਰ ਵਾਰ ਪੈਣੇ ਹੁੰਦੇ ਫਿਰ ਫੇਰ ਔਸ ਤੋਂ ਬਾਅਦ ਬੰਦਾ ਡੇਲੀ ਯੂਜਸ ਚਲਾ ਲੈਂਦਾ ਵੇ ਕੱਪੜੇ।
ਹੋਰ ਨਹੀਂ ਸਹੀ ਗੱਲ ਏ ਮੈਂ ਵੀ ਔਨਲਾਈਨ ਬਿਜਨਸ ਮੈਂ ਕਿਆ ਕਰਨਾ ਸ ਸਟਾਰਟ ਚੱਲ ਤੁਹਾਨੂੰ ਪੁੱਛਦੀ ਆ ਕਿ ਪਹਿਲੇ ਤਾਂ ਮੈਂ ਉ ਲਾਈਨ ਕਰਕੇ ਦੇਖਿਆ ਵੈ ਘਰ ਹੀ ਰੱਖੇ ਦੇ ਆ ਕੱਪੜੇ ਮੈਂ ਮਤਲਬ ਵੈਸੇ ਅੱਛੇ ਮਤਲਬ ਸੇਲ ਹੋ ਜਾ ਜਾਂਦੇ ਆ ਅਨ ਵੀ ਰੱਖੇ ਦੇ ਆ ਦੂਸਰੇ ਵੀ ਰੱਖੇ ਦੇ ਆ
ਹਾਂ, ਨਹੀਂ ਤੁਸੀਂ ਹਾਂ ਨਹੀਂ ਤੁਸੀਂ ਘਰ ਵੀ ਕਰੋ। ਓਨਲਾਈਨ ਵੀ ਕਰੋ ਤੇ ਆਫਲਾਈਨ ਵੀ ਕਰੋ ਦੋਨੋ ਹੀ ਬੈਸਟ ਨੇ ਹਾਂ।
ਔਨਲਾਈਨ ਭੈਣਜੀ ਕੰਮ ਕਰਦੇ ਨੇ ਉਹ ਕੰਮ ਬਹੁਤ ਵਧੀਆ ਹੈਗਾ ਵੇ ਤੇ ਮੈਂ ਕਿਹਾ ਚਲੋ ਤੁਹਾਡੇ ਕੋਲ ਹੀ ਕਰ ਲੈਂਦੀ ਹਾਂ
ਹਾਂਜੀ ਹਾਂਜੀ।
ਫ਼ੇਰ ਤੁਸੀਂ ਕਿੱਦਾਂ ਕਿਵੇਂ ਕਰਨਾ। ਫਿਰ ਮੈਂ ਤੁਹਾਡੇ ਤੋਂ ਮੰਗਵਾ ਲਿਆ ਕਰਾਂਗੀ ਤੁਹਾਡੇ ਥਰੂਹ ਵੀ ਮੰਗਵਾ ਲਿਆ ਕਰਾਂਗੀ ਹਨਾਂ
ਬਹੁਤ ਵਧੀਆ ਹੁੰਦਾ ਅਸੀਂ ਤਾਂ ਹਾਂ। ਅਸੀਂ ਤਾਂ ਜਦੋਂ ਵੇਖੋ ਜ਼ਰੂਰਤ ਹੋਏ ਕੋਈ ਹੂ
ਬਸ ਹੁਣ ਗਰਮੀ ਗੁਰਮੀ ਜ਼ਿਆਦਾ ਹੋ ਗਈ ਨਾ ਤੇ ਘਰੋਂ ਬਾਹਰ ਨਿਕਲਿਆ ਨਹੀਂ ਜਾਂਦਾ ਤੇ ਮੈਂ ਕਿਹਾ ਚਲੋ ਘਰ ਬਹਿ ਕੇ ਔਨਲਾਈਨ ਹੀ ਕੰਮ ਕਰ ਲੈਂਦੇ ਆ ਔਨਲਾਈਨ ਦੇ ਵੀ ਕਿੰਨੇ ਮਤਲਬ ਘਰੋਂ ਬਹਿ ਕੇ ਕੰਮ ਹੋ ਜਾਂਦਾ ਨ ਨਕਲਾਂ ਦੀ ਲੋੜ ਨਹੀਂ ਪੈਂਦੀ ਗਰਮੀ ਦੇ ਵਿੱਚ ਕਿੱਥੇ ਜਾਏ ਬੰਦਾ ਬਾਹਰ।
ਹਾਂ ਸਹੀ ਹੈ ਘਰ ਹੀ ਸਮਾਨ ਪਹੁੰਚ ਜਾਂਦਾ ਵੇ
ਹੋਰ ਘਰ ਆਪਣਾ ਪੇਮੈਂਟ ਕਰੋ ਅਤੇ ਆਰਾਮ ਨਾਲ ਘਰ ਪਹੁੰਚ ਜਾਂਦਾ ਸਮਾਨ ਤੇ ਤੁਸੀਂ ਆਪਣਾ ਬਿਜਨਸ ਸਟਾਰਟ ਕਰ ਲੈਂਦਾ ਬੰਦਾ ਹੋਰ ਕੀ।
ਉਹਓਹੀ ਹਾਂ ਔਨਲਾਈ ਚ ਕੋਈ ਓਪਸ਼ਨ ਕਿੰਨੇ ਹੁੰਂਦੇ ਨੇ ਕਿੰਨੇ ਡਿਜ਼ਾਇਨ ਜਿੰਨੇ ਮਰਜੀ ਤੁਸੀਂ ਚੁਆਇਸ ਕਰੋ ਕਿੰਨੇ ਵੇਖੋ ਭਾਵੇਂ ਘੰਟਾ ਹੀ ਲਾਦੋ ਤੁਸੀਂ ਵੇਖਦੇ ਆ ਬਈ ਵੇਖ ਕੀ ਲੈਣਾ ਹੋਰ ਬੰਦੇ ਨੇ ਦੇਖੋ ਅਸੀਂ ਅਸ਼ੋਕ ਤੇ ਜਾਵਾਂਗੇ ਤੁਸੀਂ ਵੇਖ ਕੇ ਲੈਣਾ ਟਾਈਮ ਵੇਸਟ ਕਰ ਉਹਨਾਂ ਦਾ ਵੀ ਆਪਣਾ ਵੀ ਫੇਰ ਉੱਥੇ ਨਾ ਪਸੰਦ ਆਏ ਹਾਂ ਨਹੀਂ ਫੇਰ ਉੱਥੇ ਨਾ ਪਸੰਦ ਆਏ ਤੇ ਫੇਰ ਹੋ ਜਾਂਦਾ
ਹਾਂ ਤੁਹਾਨੂੰ ਮੈਂ ਫੋਨ ਕਰਾਂਗੀ ਨਾ ਤੇ ਮੈਨੂੰ ਵੀਡੀਓ ਕਲ ਤੇ ਫਿਰ ਤੁਸੀਂ ਦਿਖਾ ਦੇਣਾ ਸਾਰੇ ਜਿਹੜੇ
ਹਾਂਜੀ ਹਾਂਜੀ ਉਹ ਤਾਂ ਮੈਂ ਤੁਹਾਨੂੰ ਸਨੈਪ ਭੇਜ ਮਰ ਗਈ
ਹਾਂਜੀ ਹਾਂਜੀ ਤੇ ਫੇਿਰ ਮੈਂ ਤੁਹਾਨੂੰ ਸਿਲੈਕਟ ਕਰਕੇ ਦੱਸ ਦਾਂਗਿਰ ਤੇ ਉੱਥੋਂ ਮੰਗਵਾ ਲਾਂਗੇ ਹਾਂ ਹੋਰ ਤੁਸੀਂ ਦੱਸੋ
ਬਸ ਹੋਰ ਸਭ ਵਧੀਆ ਬਹੁਤ ਵਧੀਆ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰ ਹਾਂ ਗਰਮੀ ਤਾਂ ਹੋਈ ਗਈ ਹੈ। ਛੁੱਟੀਆਂ ਨੇ ਬਸ ਮਨ ਕਰ ਪਤਾ ਹੈ ਕਿੱਥੇ ਜਾਈਏ ਇੱਕ ਲੇਡੀਜ਼ ਛੱਟੀ ਨਹੀਂ ਆਉਂਦੀ ਹੈ ਘ ਬੱਚਿਆਂ ਦੀ ਵੀ ਛੁੱਟੀ ਹੋ ਜਾਏਗੀ ਆਦਮੀਆਂ ਦੀ ਵੀ ਛੁੱਟੀ ਹੋ ਜਾਈ ਸੀ ਇੱਕ ਜਨਾਨੀਆਂ ਦੀ ਛੁੱਟੀ
ਨਹੀਂ ਨਹੀਂ ਤੈਨੂੰ ਹਾਂਜੀ ਘੁੰਮਣ ਆਓ ਨਾ ਤੁਸੀਂ ਕਾਫੀ ਟੈਮ ਗਿਆ ਲਾਇਆ ਹੀ ਨੀ ਚੱਕਰ ਇੱਧਰ ਅਸੀਂ ਮੈਂ
ਆਹੋ ਨਹੀਂ ਅਸੀਂ ਸੋਚਦੇ ਪਏ ਆ ਤੁਸੀਂ ਆ ਜਾਓ ਤੁਸੀਂ ਆਣਾ ਨ ਹੁਣ ਛੁੱਟੀ ਛੁੱਟੀਆਂ ਚ ਤੁਸੀਂ ਆਓ ਨਾ ਪੇਕ ਕੇ ਆਣਾ ਛੁੱਟੀਆਂ ਚ ਤੇ ਫੇਰ ਇੱਧਰੋਂ ਹੀ ਚੱਲੇ ਆ ਮੈਂ ਸੋਚਦੀ ਅਸੀਂ ਇੱਧਰ ਦੇਹਰਾਦੂਨ ਆਲੀ ਸਾਈਡ ਜਾਂਦੇ ਹਾਂ। ਉੱਥੇ
ਹਾਂਜੀ ਉੱਥੇ ਵੀ ਮੌਸਮ ਬੜਾ ਵਧੀਆ ਹੈਗਾ ਵੇ ਹਾਂ ਗੁਰਦੁਆਰੇ ਦਰਸ਼ਨ ਮਿਲ ਕਰਾਂਗੇ ਗੁਰਦੁਆਰੇ ਸਾਹਿਬ ਜਾਵਾਂਗੇ ਸਾਰੇ ਤੇ ਮੈਂ ਹੋਰ ਨਾਲੇ ਹੋਰ ਤੁਹਾਨੂੰ ਕਹਿਣਾ ਸੀਗਾ ਉਹ ਕੀ ਕਹਿੰਦੇ ਨੇ ਅਹ ਤੁਹਾਡਾ ਸੂਟ ਜਿਹੜਾ ਮੈਂ ਪਰਸੋਂ ਵੇਖਿਆ ਸੀ ਉਹ ਬੜਾ ਸੋਹਣਾ ਸੋਹਣਾ ਮੈਨੂੰ ਲੱਗਾ ਤੁਸੀਂ ਆਪ ਹੀ ਸਟਿੱਚ ਕਰਦੇ ਓ ਸੂਟ ਵੀ।
ਹਾਂ ਸਟੀਚ ਤਾਂ ਮੈ ਆਪ ਹਾਂ ਸਟੀਚਿੰਗ ਤਾਂ ਆਪ ਹੀ ਕਰਦੇ ਆਹੋ।
ਹਾਂ ਕੋਈ ਨੀ ਮੈਂ ਇਸ ਵਾਰ ਆਣਾ ਨਾ ਫਿਰ ਸੂਟ ਵਗੈਰਾ ਵੀ ਤੁਹਾਡੇ ਕੋਲ ਸਟਿਚ ਕਰਾਵਾਂਗੀ।
ਹਾਂ ਕੋਈ ਨੀ ਜ਼ਰੂਰ ਹਾਲ ਹਾਂਜੀ ਹਾਂਜੀ ਹੋਰ
ਗਰਮੀ ਬੜੀ ਹੋ ਗਈ ਹੈ ਬੱਚਿਆਂ ਦਾ ਥੋੜਾ ਧਿਆਨ ਰੱਖੋ। ਗਰਮੀ
ਹਾਂਜੀ ਹਾਂਜੀ ਗਰਮੀ ਤਾਂ ਬਹੁਤ ਤਾਂ ਹੈ ਹੀ ਬਹੁਤ ਨਹੀ ਹੁਣ ਇੱਥੇ ਪਿੱਛੇ ਦੋ ਦਿਨ ਬਰਸਾਤ ਹੋਈ ਏ।
ਬਚਿਆ ਨੂੰ
ਬਸ ਹੁਣ ਥੋੜਾ ਮੌਸਮ ਠੰਡਾ ਹੋ ਗਿਆ ਸੀ ਇਕ ਦਮ ਦੋ ਦਿਨ ਹੋਏ ਨਾ ਬਾਰਿਸ਼ ਹੋਈਏ ਅੱਛਾ ਨਹੀਂ ਬਾਰਿਸ਼ ਹੋਈਏ ਮੌਸਮ ਠੰਡਾ ਬੱਚੇ ਉਹਨਾਂ ਨੂੰ ਕੋਲਡ ਵਗੈਰਾ ਹੋ ਗਿਆ ਇੱਕਦਮ ਗਰਮੀ ਤੋਂ
ਆ ਹਾਂ ਬਸ ਉਹੀ ਨਾ ਬੱਚੇ ਤਾਂ ਉਹੀ ਠੰਡਾ ਗਰਮ ਖਾ ਲੈਂਦੇ ਨੇ ਹਾਂ ਸਾਡੇ ਵੀ ਇਹੀ ਕੁਸ਼ ਕਰਦੇ ਨੇ ਬੱਚੇ। ਹੁਣ ਬਸ ਅਸੀਂ ਮੈਂ ਤਾਂ ਹੁਣ ਵੈਸੇ ਕੋਲਡ ਡਰਿੰਕ ਵਗੈਰਾ ਮੌਸਮ ਬਦਲ ਗਿਆ ਏਦਾਂ ਬਾਜ਼ਾਰ ਦੀ ਅਸੀ ਨੀ ਬੱਚਿਆਂ ਨੂੰ ਦਿੰਦੇ ਵੀ ਉਹਦੇ ਨਾਲ ਗਲੇ। ਖਰਾਬ ਹੁੰਦਾ ਮੈਂ ਘਰ ਹੀ ਬਣਾ ਦਿੰਦੀ ਹਾਂ ਮੈਂਗੋ ਸ਼ੇਕ ਵਗੈਰ ਬੱਚੇ ਬਣਾ ਦੇ ਦਾ ਜਲਸੀਰਾ ਬਣਾ ਕੇ ਦੇ ਦੀ ਦਾ ਏ
ਹਾਂਜੀ ਹਾ ਉਹਨੇ ਜ਼ਰੂਰੀ ਹੈ ਤਾਂ ਦੇਣਾ ਜ਼ਰੂਰੀ ਹੁੰਦਾ ਬੱਚਿਆਂ ਨੂੰ
ਹੋਰ ਤੁਸੀਂ ਦੱਸੋ ਪਾਣੀ ਪਾਣੀ ਵੀ ਪੂਰਾ ਦਈਦਾ ਹੈ ਕਿਉਕਿ ਗਰਮੀ ਚ ਪਾਣੀ ਦੀ ਵੀ ਨਾ ਕਮੀ ਹੋਏ ਧੁੱਪ ਵਗੈਰਾ ਚ ਵੀ ਬੱਚਿਆਂ ਨੂੰ ਕਹਿੰਦਾ ਘੱਟ ਘੱਟ ਹੈ ਨਿਕਲੋ ਜਿਨ੍ਹਾਂ ਹੋ ਸਕੇ ਘਰ ਬੈਠੋ
ਹੈਲੋ ਹੋਰ
ਹੋਰ ਤੁਸੀਂ ਦੱਸੋ ਤੁਹਾਡੇ ਬੱਚੇ ਬੱਚੇ ਠੀਕ ਠਾਕ ਨੇ ਹੋਰ ਭਾਜੀ ਦਾ ਕੀ ਹਾਲ ਚ ਭਾਜੀ ਦਾ ਕੰਮ ਕਾਰ ਵਗੈਰਾ ਸਭ ਠੀਕ ਚੱਲਦਾ ਖਾਂਦਾ ਪਿਆ
ਕੰਮ ਕੁੁੰਮ ਤਾਂ ਬਸ ਥੋੜਾ ਢਿੱਲਾ ਹੋਇਆ ਪਿਆ ਸ ਤਾਮ
ਦਾ ਵੀ ਔਨਲਾਈਨ ਬਿਜਨਸ ਹੈਗਾ ਨਾ ਭਾਾਈ ਜੀ ਵੀ ਮੈਂ ਘੰਟ ਡਰਾਈ ਫਰੂਟ ਦਾ ਬਿਜ਼ਨਸ ਕਰ ਕਰਦੇ ਆ
ਆਹੋ ਨਹੀਂ ਇਹਨਾਂ ਦਾ ਡਰਾਈ ਫਰੂਟ ਦਾ ਤਾਂ ਚੱਲ ਅਲੱਗ ਹੈਗਾ ਸੀ ਤੇ ਉਹ ਹੁਣ ਸ਼ੋਪ ਹੈ ਸੀ ਉਹ ਸੇਲ ਕਰਤੀ ਸੀ ਹੁਣ ਨਹੀਂ ਹੈ ਹੁਣ ਉਹ ਦੂਸਰਾ ਉਹ ਕਰਦੇ ਨੇ ਹਾਂ ਕਿ ਕੀਰਤਨ ਕਰਦੇ ਆ ਨਾਲ ਕੀਰਤਨ ਵੀ ਕਰਦੇ ਨਾਲ ਸਿਖਾਉਂਦੇ ਵੀ ਆ ਔਨਲਾਈਨ ਵੀ ਸਿਖ ਸਿਖਾਂਦੇ ਨੇ ਔਫਲਾਈਨ ਵੀ ਸਿਖਾਉਂਦੇ ਨੇ ਆਪਣਾ ਹਾਂਜੀ ਸਾਨੂੰ ਹਾਂ ਮਿਊਜਿਕ ਹਾਂ ਮਿਊਜਿਕ ਤਬਲਾ ਹਾਂ ਹਾਂ
ਅੱਛਾ ਅੱਛਾ ਪੜ੍ਹਾਈ ਕਰਦੇ ਹੋਣੇ ਮੈਨੂੰ ਲੱਗਦਾ ਔਨਲਾਈਨ ਅੱਛਾ ਕੀਰਤਨ ਕਰ ਏ ਠੀਕ ਹੈ, ਠੀਕ ਹੈ। ਹਾਂ ਔਨਲਾਈਨ ਵਧੀਆਈ ਮਿਲ ਕਲਾਸਿਿਸ ਆ ਗ ਬੱਚਿਆਂ ਦੀ ਲਾਈਨ ਫਿਰ ਕਲਾਸਾਂ ਲਵਾਂਗੀ, ਬੱਚਿਆਂ ਨੂੰ ਟਾਈਮਿੰਗ ਮੈਨੂੰ ਵਗੈਰਾ, ਦੱਸ ਦੇਣਾ ਨਾ ਤੁਸੀਂ ਫਿਰ, ਮੈਂ
ਹਾਂਜੀ
ਕਰ ਲੈ
ਹਾਂਜੀ, ਹਾਂਜੀ ਉਹ ਤਾਂ ਤੁਸੀਂ ਫੋਨ ਤੇ ਫਿਰ ਬਾਅਦ ਹਮ
ਕਿਦਾਂ ਏ, ਕਿ ਫਿਰ ਮਸ ਨਾਲ ਬਚਿਆ
ਅੱਛਾ ਅੱਛਾ
ਟੇਬਲ ਬਣਾ ਦਾਗ਼ੀ ਤੇ ਕਲਾਸਿਸ ਲਗਵਾ
ਹਮ
ਬੱਚਿਆਂ ਦੀਆਂ ਉਹ
ਹਮ ਹੋਰ ਬਸ ਠੀਕ ਵਧੀਆ
ਹੋਗੇ ਜੇ
ਹਾਂ ਵੇਹਲੇ ਬਸ ਅਜੇ ਹੁਣ ਨਾਸ਼ਤਾ ਕੀਤਾ ਹੁਣ ਕਰਾਂਗੀ। ਨਾਸ਼ਤੇ ਤੇ ਭਾਂਡੇ ਰਸੋਈ ਕਰਨੀ, ਅਜੇ ਸਾਫ਼ ਆ ਹਾਂਜੀ ਹੋਰ ਬਸ ਬਸ
ਦੀ ਰੋਟੀਤੁਕ, ਰੋਟੀ ਬਣਾ ਲਈ ਤੁ ਅਸੀਂ
ਹੈਲੋ
ਰਾਜਮਾਂ ਚਾਵਲ
ਹਮ
ਆਏ ਸੀਗੇ
ਅੱਛਾ ਅੱਛਾ
ਨਾਲ ਦਹੀਂ ਚ ਪਕੌੜੀਆਂ ਪਾਈਆਂ ਵੇ ਪਨੀਰ ਪੁਰਜੀ
ਅੱਛਾ ਅੱਛਾ ਅੱਛਾ ਹਾਂ ਆਵਾਜ਼ ਆ ਰਹੀ ਤੁਹਾਡੀ ਕੱਟ ਕੱਟ ਕੇ ਆ ਰਹੀ ਆਵਾਜ਼ ਨਾ
ਬੱਚੇ ਕੀ ਐਚ ਅੱਛਾ ਅੱਛਾ
ਬੱਚੇ ਬਸ ਹਾਂਜੀ-ਹਾਂਜੀ, ਠੀਕ ਨੇ ਬੱਚੇ।
ਹਾਂ ਕੋਈ ਨੀ ਹੁਣ ਤੁਸੀਂ ਲਾਣਾ ਚੱਕਰ, ਬਣਾਣਾ ਇੱਧਰ ਨੂੰ। ਪ੍ਰੋਗਰਾਮ ਬਨਾਨਾ ਫੇਰ ਚੱਲਾਂਗੇ ਇਕੱਠੇ ਘੁੰਮਣ।
ਹਮ
ਹਾਂਜੀ ਇਕੱਠੇ ਘੁੰਮਣ ਚੱਲਾਂਗੇ, ਠੰਡੇ ਇਲਾਕੇ ਚ ਉੱਥੇ।
ਹਾਂਜੀ। ਬਸ ਵਧੀਆ, ਬਹੁਤ ਵਧੀਆ, ਹੋਰ ਤੁਹਾਡੇ ਹਸਬੈਂਡ ਠੀਕ ਨੇ
ਹਾਂਜੀ, ਸਭ ਵਧੀਆ ਠੀਕ ਠਾਕ ਨੇ ਇਹ ਵੀ ਆਪਣਾ ਬਿਜਨਸ ਕਰਦੇ ਆ ਔਨਲਾਈਨ, ਹਾਂਜੀ-ਹਾਂਜੀ। ਇਹ ਵੀ ਔਨਲਾਈਨ ਬਿਜ ਕਰਦੇ ਆ। ਤੇ ਔਨਲਾਈਨ ਹੀ ਹਾਂਜੀ, ਚੀ ਹ ਉੱਥੇ ਹੀ ਮਤਲਬ ਕੋਈ ਉਹ ਨੀ ਹੈਗਾ, ਬਹੁਤ ਵਧੀਆ ਹੈਗਾ ਇਹਨਾਂ ਦਾ ਕੰਮ। ਤੁਹਾਨੂੰ ਵੀ ਮੈਂ ਦੱਸਾਂਗੀ ਇਹਦੇ ਬਾਰੇ। ਹੁਣੇ ਸਟਾਰਟ ਕੀਤਾ ਇਹਨਾਂ ਨੇ, ਤੇ ਮੈਂ ਕਿਹਾ ਚਲੋ ਮੈਂ ਵੀ ਥੋੜ੍ਹਾ ਬਹੁਤ ਆਪਣਾ ਚਲੋ ਪਾਰਟ ਟਾਈਮ ਅਸੀਂ ਵੀ ਕਰ ਲਈਏ ਜੋਬ ਤੇ ਤਾਂ ਫੇਰ ਮੈਂ ਤੁਹਾਨੂੰ ਅੱਜ ਫੋਨ ਕੀਤਾ ਸੀਗਾ, ਮੈਂ ਕਿਹਾ ਚੱਲ ਫੋਨ ਲਾਈਏ ਭੈਣ ਜੀ ਨੂੰ, ਭੈਣ ਜੀ। ਕੱਪੜਿਆਂ ਦਾ ਔਨਲਾਈਨ ਕਰਦੇ ਨੇ ਤੇ ਅਸੀਂ ਵੀ ਇੰਨਾ ਤੋਂ ਪੁੱਛੀਏ, ਵੀ ਕੋਈ ਹੈ ਇਹਦਾ ਬੈਨੀਫਿਟ ਵਗੈਰਾ?
ਹਾਂ, ਬੈਨੀ ਹਾਂ ਬੈਨਫਿਟ ਤਾਂ ਵੇਖੋ ਹੋਂਦਾ ਹੀ ਹੈ ਥੋੜਾ ਬਹੁਤ ਆ ਹੀ ਹਰ ਬੰਦਾ ਆਪਣਾ ਟਾਈਮ ਘੱਟਦਾ ਵੇ।
ਹਾਂਜੀ, ਸਹੀ ਗੱਲ ਹੈ।
ਟਾਈਮ ਕੱਢ ਕੇ ਬੰਦੇ ਨੂੰ ਕੰਮ ਕਰਨਾ ਹੁੰਦਾ ਵੇਖੋ ਕੋਈ ਬੈਨੀਫਿਟ ਨਾ ਮਿਲੇ ਨਾ ਮ ਫੇਰ ਬੰਦਾ ਕੀ ਕਰੇ ਦੱਸ ਹੁਣ ਲੇਡੀਜ਼ ਨੂੰ ਵੀ ਤਾਂ ਆਪਣੀ ਪਰਸਨਲ ਚੀਜ਼ਾਂ ਆਸੇ
ਸਹੀ ਗੱਲ ਹੈ ਅਪਣੀ ਚਾਹੀਦਾ ਵੇ ਲੇਡੀਜ਼ ਨੂੰ ਆਪਣਾ ਨਹੀਂ ਨਹੀਂ ਇੰਡੀਪੈਂਡੈਂਟ ਹੋਣਾ ਬੜਾ ਜ਼ਰੂਰੀ ਹੈ ਲੇਡੀਜ਼ ਵਸਤੇ ਬਹੁਤ ਇੰਡੀਪੈਂਡੈਂਟ ਹੋਣਾ ਜ਼ਰੂਰੀ ਐ ਅੱਜ ਕੱਲ ਲੇਡੀਜ਼ ਖਾਲੀ ਨੀ ਬਹਿ ਸਕਦੇ ਠੀਕ ਹੈ ਆਪਣੀ ਮਤਲਬ ਏ ਇਹ ਸਾਹਿਬ ਪਾਰਟ ਟਾਈਮ ਆਪਣਾ ਕਰਦੇ ਰਹੋ ਇੰਡੀਪੈਂਡੈਂਟ ਰੋ ਤੁਸੀਂ ਹਸਬੈਂਡ ਦੇ ਅੱਗੇ ਹੱਥ ਨੀ ਫੈਲਾਉਣਾ ਪੈਂਦਾ ਹੋਰ ਬ ਚਿਆ ਦੇ ਸੌ ਖਰਚੇ ਅੱਜ ਕੱਲ੍ਹ ਤਾਂ ਹੀ ਮੈਂ ਤੁਹਾਨੂੰ ਕਾੱਲ ਕੀਤੀ ਸੀ ਮੈਂ ਕਿਹਾ ਚਲੋ ਭੈਣ ਜੀ ਨੂੰ ਕਹਿਨੇ ਆ ਤੇ ਓਨਲਾਈਨ ਚ ਵੈਸੇ ਕੱਪੜਾ ਵਗੈਰਾ ਸਹੀ ਆਉਦਾ ਵੇ ਕੋਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ
ਨਹੀਂ ਨਹੀਂ ਕੋਈ ਪ੍ਰੋਬਲਮ ਨੀ ਹੈਗੀ ਕੋਈ ਸੌਏ ਚੋਏ ਕੱਤਾ ਹੋ ਜੇ ਹੋ ਜੇ ਨਹੀਂ ਤਾਂ ਵੈਸੇ ਕੋਈ ਉਹ ਨਹੀਂੀ ਹੁੰਦਾ ਹਾਂਜੀ ਹਾਂਜੀ ਬਹੁਤ ਵਧੀਆ ਸਹੀ ਹੁੰਦੈ ਰੇਟ ਰੂਟ ਵੀ ਨੋਰਮਲ ਆਉਂਦਾ ਨਾ ਠੀਕ ਹੋਦੇ ਜਿਵੇਂ ਬਜ਼ਾਰ ਓਰ ਸ਼ੋਪ ਤੋਂ ਜਾਂਦੇ ਆ ਅਸੀਂ ਓਫਲਾਈਨ ਜਾਂਦੇ ਹਾ ਬਜ਼ਾਰ ਹਾਂ ਹਾਂਜੀ ਹਾਂਜੀ
ਕਸਟਮਰ ਸੈਟਿਸਫਾਈਡ ਹੋ ਜੇ ਤੇ ਕੁਆਲਿਟੀ ਬ ਵਧੀਆ ਮਿਲੇ। ਕਸਟਮਰ ਆਪੇ ਹੀ ਆਉਂਦਾ ਪਿਆ ਹਨਾ ਸਹੀ ਗੱਲ ਏ। ਕੋਈ ਮੈਂ ਤੁਹਾਨੂੰ ਨਾ ਕਰਾਂਗੀ। ਥੋੜਾ ਜਿਹਾ ਰੁਕ ਕੇ ਨਾ। ਤੁਹਾਡੇ ਨਾਲ ਮੈਂ ਗੱਲਬਾਤ ਕਰਾਂਗੀ ਫੇ ਮੈਨੂੰ ਦੱਸਣਾ ਤੁਸੀਂ ਕਿੱਦਾਂ। ਪ੍ਰੋਸੀਜਰ ਹੈ ਸਾਰਾ ਫੇਰ ਅਸੀਂ ਫਿਰ ਕੰਮ ਸਟਾਰਟ ਕਰਾਂਗੇ ਹਾਂ ਚਲੋ ਠੀਕ ਹੈ ਭੈਣ ਜੀ ਮੈਂ ਤੁਹਾਨੂੰ ਫਿਰ ਕਰਾਂਗੀ ਹੈਨਾ ਹਾਂ ਫੇਰ ਕਰਾਂਗੇ ਕੋਲ। ਤੁਹਾਨੂੰ ਮੈਂ ਚਲੋ ਚੰਗਾ ਸਤਿ ਸ੍ਰੀ ਅਕਾਲ